ਸਸ ਸ੍ਰੀ ਕਾਲ, ਭਾਜੀ।
ਸਸ ਸ਼੍ਰੀ ਕਾਲ ਜੀ, ਹੋਰ ਸੁਣਾਓ? ਕੀ ਹਾਲ-ਚਾਲ ਨੇ?
ਵਧੀਆ-ਵਧੀਆ ਭਾਜੀ। ਤੁਸੀਂ ਸੁਣਾਓ? ਕੀ ਹਾਲ-ਚਾਲ ਨੇ? ਓ ਭਾਜੀ, ਬਸ ਵੈਸੇ ਈ ਯਾਦ ਆ ਰਹੀ ਸੀ।
ਅੱਛਾ। ਹਾਂ, ਓ ਤੇ ਹੈ, ਬਿਲਕੁਲ-ਬਿਲਕੁਲ।
ਹਾਂਜੀ।
ਹੋਰ ਸੁਣਾਓ? ਬ ਬ ਵਦੀਆ-ਵਦੀਆ। ਹੋਰ, ਲੰਗਰ ਪਾਣੀ ਛੱਕ ਲਿਆ?
ਹਾਂਜੀ-ਹਾਂਜੀ, ਛੱਕ ਲਿਆ ਭਾਜੀ।
ਅੱਛਾ, ਕੀ ਬਣਾਇਆ ਫੇਰ ਅੱਜ?
ਅਸੀ ਵੀ ਭਾਜੀ ਦਾਲ ਬਣਾਈ ਸੀ।
ਅੱਛਾ, ਹੋਰ ਨਾਲ ਪ੍ਰਸ਼ਾਦਾ।
ਪ੍ਰਸ਼ਾਦੇ-ਪ੍ਰਸ਼ਾਦੇ, ਨਾਲ ਸਲਾਦ ਕੱਟ ਲਿਆ ਜੀ।
ਅੱਛਾ-ਅੱਛਾ ਹਾਂ, ਆਪਾਂ ਵੀ ਬਣਾਈ ਸੀ ਭਾਜੀ ਅੱਜ ਸ਼ਿਮਲਾ-ਮਿਰਚ, ਆਲੂ ਦੀ ਸਬਜ਼ੀ ਹੁਣੇ। ਤੇ ਨਾਲ ਪ੍ਰਸ਼ਾਦੇ ਤੇ ਨਾਲ ਆਪਣਾ ਸਲਾਦ ਹੋ ਗਿਆ, ਦਹੀਂ ਹੋਗੀ।
ਅੱਛਾ।
ਹਾਂ।
ਹਾਂਜੀ।
ਹੋਰ, ਸਲਾਦ ਤੇ ਖਾਣਾ ਚਾਈਦਾ, ਦੇਖੋ ਰੋਟੀ
ਹਾਂਜੀ-ਹਾਂਜੀ, ਸਲਾਦ ਤੇ ਖਾਣਾ ਜ਼ਰੂਰੀ ਐ ਜੀ। ਸਰੀਰ ਲਈ ਬੋਤ ਵਦੀਆ ਹੈਗਾ ਜੀ।
ਨਾਲੇ ਅੱਜ ਤੇ ਬੜੀ ਫਾਸਟ, ਬੜੀ ਗਰਮੀ ਸੀ।
ਹਾਂਜੀ-ਹਾਂਜੀ, ਬੋਤ ਜ਼ਿਆਦਾ।
ਹੂੰ ਮੈਂ, ਤੇ ਅੱਜ, ਘੱਟੋ-ਘੱਟ ਤਿੰਨ-ਚਾਰ ਵਾਰੀ ਜੂਸ ਪੀ ਕੇ ਆਇਆ ਵਾ, ਸਿਕੰਜਵੀ ਵਾਲੇ। ਬੜੀ ਵਧੀਆ ਗਰਮੀ, ਅੱਜ ਬੜੀ ਹਾਂ, ਗਰਮੀ ਚ ਤੇ ਫੈਦੇਮੰਦ ਹੁੰਦੇ ਨੇ।
ਹਾਂਜੀ-ਹਾਂਜੀ, ਬੋਤ ਫੈਦੇਮੰਦ ਆ ਓ।
ਹਾਂਜੀ-ਹਾਂਜੀ, ਹੋਰ?
ਬਸ-ਬਸ ਕੁਛ ਨੀ ਬੈਠੇ ਹੋਏ ਸੀ। ਸੋਣ ਦਾ ਟਾਈਮ, ਹੋਇਆ ਵਾ ਸੋਣ ਲੱਗੇ ਅਸੀ।
ਅੱਛਾ-ਅੱਛਾ। ਮੈਂ ਕਿਆ ਅੱਜ-ਕੱਲ੍ਹ ਕੀ ਕਰ ਰਹੇ ਓ?
ਅਜ-ਕੱਲ, ਭਾਜੀ ਬਸ ਆਪਣਾ ਕੰਮ ਕਰਦੇ ਪਏ ਆ।
ਅੱਛਾ
ਭਾਂਡਿਆਂ ਦਾ ਭਾਂਡੇ, ਜੇੜੇ ਹੁੰਦੇ ਆ ਆਮ।
ਹੂੰ, ਪਤਾ ਮੈਨੂੰ ਓ ਜੇੜੇ ਆ
ਹਾਂਜੀ-ਹਾਂਜੀ, ਭਾਂਡਿਆਂ ਦਾ ਕੰਮ ਹੈਗਾ ਜੀ, ਭਾਂਡੇ ਓ ਆਪਾਂ ਹੋਲਸੇਲਰ ਲੈ ਲਾਗੇ ਕੰਮ, ਓ ਅੱਡ
ਹੂੰ।
ਬਾਜ਼ਾਰ ਆਪਣਾ, ਦੁਕਾਨ ਐ ਆਪਣੀ।
ਹੂੰ-ਹੂੰ, ਕੀ-ਕੀ ਵੇਚਦੇ ਓ ਤੁਸੀਂ ਦੁਕਾਨ ਤੇ।
ਭਾਜੀ ਆਪਣੇ ਕੋਲ ਪਿੱਤਲ ਦੇ, ਤਾਂਬੇ ਦੇ, ਕਾਂਸੀ ਦੇ ਸਾਰੇ ਭਾਂਡੇ ਮਿਲ ਜਾਣਗੇ। ਕਟੋਰੇ ਹੋਗੇ। ਥਾਲੀਆਂ ਜੋ-ਜੋ ਤੁਆਡਾ ਮਨ ਕਰੇ।
ਹੂੰ, ਅੱਛਾ ਕਾਂਸੀ ਦੇ ਬਣ ਦੇ ਜੇ, ਕੈਦੇ ਕਾਂਸੀ ਦਾ ਭਾਂਡਾ ਤੇ ਕੱਚ ਵਰਗਾ ਹੁੰਦਾ, ਥੱਲੇ ਡਿੱਗ ਜੇ ਟੁੱਟ ਜਾਂਦੈ।
ਨਈ-ਨਈ ਭਾਅ ਜੀ, ਕੀਨੇ ਕਿਆ ਤੁਆਨੂੰ?
ਇਹ ਸਾਡੇ ਤੇ ਰੌਲਾ ਪਿਆ ਦਾ, ਅੱਜ-ਕੱਲ੍ਹ ਕਹਿੰਦੇ ਕਾਂਸੀ ਨਕਲੀ ਆਂਦੀ ਪੀ ਏ। ਕਾਚ ਆਲੀ ਟੁਟ ਲੰਬੀਏ।
ਹਾਂਜੀ। ਨਹੀਂ-ਨਹੀਂ ਭਾਜੀ, ਇਹ ਸਭ ਤੋਂ ਝੂਠ ਗੱਲ ਜੇ ਇਹ ਕਦੇ ਨਹੀਂ ਟੁੱਟਦਾ।
ਹੂੰ, ਉਹੀ ਤੇ ਕਹਿੰਦਾ ਮੈਂ ਕਿਹਾ
ਥ੍ਹੋੜੀ ਮਾਰੋ ਕੋਈ ਚੀਜ਼ ਮਾਰੋਗੇ। ਥ੍ਹੋੜੀ ਮਾਰੋਗੇ, ਫੇਰ ਟੁੱਟ ਜੇਗਾ। ਪਰ ਓਦਾਂ ਚੀਜ਼ ਨੀ ਟੁੱਟੇਗੀ।
ਆਹ ਮੈਂ ਸਮਝ ਗਿਆ ਤੁਵਾਡੀ ਗੱਲ। ਮੈਂ ਕਿਹਾ ਤੁਵਾਡੇ ਕੋਲੋਂ ਪੁੱਛਣਾ ਹੀ ਤਾਂ ਹੀ ਡਾਊਟ ਕੱਢਣਾ ਹੀ ਨਾ ਬਾਹਰ।
ਹਮ। ਭਾਜੀ ਭਾਂਡਾ, ਇਹ ਕੱਚ ਵੱਖਰੀ ਚੀਜ਼ ਹੁੰਦੀ ਜੇ। ਭਾਂਡਾ ਵੱਖਰਾ ਹੁੰਦਾ ਦੇ। ਹਾਂ।
ਤੇ ਮੈਂ ਕਿਹਾ, ਉਹ ਜਿਵੇਂ ਤੁਸੀਂ ਕਿੱਥੇ ਵੇਚਦੇ ਓ, ਇਹੋ ਜੀ ਐਟਮਾ ਜਿਵੇਂ ਜਿਹੜੇ ਮੈਂ ਕ ਚਮਚ-ਪਲੇਟ ਮਿਲਦੀ ਕੇ ਨਹੀਂ। ਅੱਛਾ।
ਅੰਟੀਕ ਪੀਸ ਆ ਜਾਂਦੇ ਭਾਜੀ ਇਹਦੇ ਵਿੱਚ, ਜਿੱਦਾਂ ਹੁਣ ਪੁਰਾਣੀਆਂ ਚੀਜ਼ਾਂ ਬਣੀਆਂ ਹੁੰਦੀਆਂ। ਜਿੱਦਾਂ ਕੋਈ ਜ਼ਨਾਨੀ ਵਗੈਰਾ ਦੀ ਮੂਰਤੀ ਬਣੀ ਹੋਵੇ। ਕੋਈ ਲਕਸ਼ਮੀ ਮਾ ਤਾ ਦੀ ਮੂਰਤੀ ਬਣੀ ਹੁੰਦੀ ਆ, ਪਿੱਤਲ ਤਾਂਬੇ ਦੀ, ਉਹ ਆ ਜਾਂਦੀ ਏ। ਉਹ ਗਮਲੇ ਹੁੰਦੇ ਹਨ, ਤਾਂਬੇ ਦੇ ਗਮਲੇ।
ਹੂੰ।
ਇਹ ਚੀਜ਼ਾਂ ਭਾਜੀ ਹਾਡੀਆ ਜ਼ਿਆਦਾ ਵਿਕਦੀਆਂ। ਐਨ ਤੇ ਇਹ ਚੀਜ਼ਾਂ। ਚੱਠੂ-ਚੱਠੂ। ਹਾਂਜੀ, ਭਾਜੀ ਬਣਾਦੀਦਾ ਜੀ। ਹਾਂਜੀ-ਹਾਂਜੀ, ਉਹ ਤੇ ਚੀਜ਼ ਬੜੀ ਵਿਕਦੀ ਆ। ਉਹ
ਹਮ।
ਬਹੁਤ ਬੰਦੇ ਲੈ ਕੇ ਜਾਂਦੇ ਆ। ਜਿੱਦਾ ਹੁਣ ਦਰਬਾਰ ਸਾਹਿਬ ਦੇ ਰਾਗੀ ਹੋਗੇ, ਉਹ ਲੈ ਕੇ ਜਾਂਦੇ ਆ। ਅੱਗੇਉ ਉੱਪਰ ਪੂਰਾ ਲਵਾ ਕੇ ਉਹਦਾ
ਖਲ ਲਵਾ ਕੇ ਉਹਨਾਂ ਦਾ ਤਬਲਾ ਬਣ ਜਾਂਦਾ। ਹਾਂਜੀ-ਹਾਂਜੀ, ਬਹੁਤ ਵਧੀਆ।
ਮੈਂ ਦੇਖੀ ਅ ਆਪਣੇ ਇਧਰ ਈ ਤੁਹਾਡੇ ਇਧਰ ਵੇਖੀ। ਮੈਂ ਬੜੀ ਉਹ ਵਧੀਆ ਲੱਗਦੀ ਮੈਨੂੰ। ਦੇਖੀ
ਹਾਂਜੀ-ਹਾਂਜੀ, ਬਾਈ ਚੀਜ਼ ਵਧੀਆ ਹੈਗੀ ਉਹ, ਹਾਂਜੀ-ਹਾਂਜੀ। ਹਾਂਜੀ-ਹਾਂਜੀ, ਉਹ ਚੀਜ਼ ਜੀ ਬੜੀ ਵਧੀਆ, ਭਾਜੀ। ਉਹਨੂੰ ਫੇਰ ਸੁਰ 'ਚ ਲਿਆਂਦੇ ਨੇ।
ਹਾਂ, ਮੈਂ ਕਿਹਾ ਯਾਰ
ਠੀਕ ਨਹੀਂ ਕਿ
ਭਾਜੀ ਅੱਛਾ ਯਾਰ, ਇੱਕ ਵਾਰੀ ਨਾ ਬਈ ਝੂਠ ਤਾਂ ਨੀ ਬੋਲਦੇ ਲੋਕੀ। ਕਹਿੰਦੇ ਪੇ ਟੁੱਟ ਜਾਂਦਾ ਭਾਂਡਾ ਕਾਂਸੀ ਦਾ ਤੇ ਮੈਂ ਕਿਹਾ ਯਾਰ ਤੁਡੇ ਗੱਲ ਆਈ ਨੀ ਕੋਈ
ਭਾਂਡਾ ਕਿਹਨੂੰ ਕਹਿੰਦੇ। ਭਾਂਡਾ ਉਹਨੂੰ, ਉਹੀ ਚੀਜ਼ ਨੂੰ ਕਹਿੰਦੇ ਆ। ਥੱਲੇ ਇੱਕ ਵਾਜ਼ ਜ਼ਰੂਰ ਆਏਗੀ, ਪਰ ਟੁੱਟੇਗਾ ਨੀ ਉਹ ਕਦੀ। ਹਾਂਜੀ, ਹਾਂ ਹਾਂਜੀ। ਇਹ ਗੱਲ ਅੱਛਾ ਜੀ, ਏਜੰਸੀ ਖੋਲਣ ਲੱਗੇ।
ਹਾਂ, ਏਜੰਸੀ ਖੋਲਣੀ ਏ। ਐਕਟੀਵਾ ਬਾਈਕ ਐਕਟੀਵਾ ਦੀ ਖੁਲ ਆ ਕੇ ਬਾਈਕਾਂ ਚ ਖੁੱਲ ਆ ਤੁਹਾਡੇ ਹਿਸਾਬ ਨਾਲ? ਭਾਜੀ ਹਾਂ ਕਿਉਂਕਿ ਬਾਈਕ ਹਰ ਇੱਕ ਬੰਦਾ ਲੈ ਲੈਂਦਾ ਐਕਟਿਵ ਵਾਲਾ ਦੇ ਕੋਈ ਲੇਡੀਜ਼ ਚਲਾਦੀ ਹੈ, ਜਾਂ ਬੁੱਢਾ ਚਲਾਂਦਾ ਕੋਈ ਆ ਕੁੜੀ? ਬਾਈਕ ਤੇ
ਉਹਨਾਂ ਦਾ ਕੰਮ ਉਹਨਾਂ ਦਾ ਕੰਮ ਹੁੰਦਾ, ਉਹਨਾਂ ਦਾ ਕੰਮ ਮਤਲਬ ਹੁੰ ਵੀ ਦੂਰ-ਦੂਰ ਜਾਣਾ ਘੁੰਮਣਾ ਕਿਤੇ ਕਿਸੇ-ਕਿਸੇ ਦਾ ਕੰਮ ਜਾਂ ਏਦਾਂ ਦਾ ਹੁੰਦਾ ਵੀ ਦੂਰ ਦੂਰ ਜਾਣਾ ਪੈਂਦਾ, ਉਹਨਾਂ ਨੂੰ ਤੇ ਉਹਨਾਂ ਵਾਸਤੇ ਮੋਟਰਸਾਈਕਲ ਜ਼ਿਆਦਾ ਬੈਨੀਫਿਟ ਦਿੰਦਾ ਐਕਟਿਵਾ ਦੇ ਨਾਲੋਂ ਤੁਹਾਡਾ ਘਰ ਸ਼ਹਿਰ ਵਿੱਚ ਹੈ, ਕਿ ਪਿੰਡ ਵਿੱਚ ਹੈ।
ਸਾਡਾ ਭਾਜੀ ਹੈ, ਤੇ ਸ਼ਹਿਰ ਦੇ ਅੰਦਰ ਹੀ ਹੈ ਲੇਕਿਨ ਆਪਾਂ ਏਜੰਸੀ ਇਥੇ ਖੋਲਣ ਦੀ ਸੋਚ ਉਹ ਵੀ ਸ਼ਹਿਰ ਵਾਲੇ ਇਲਾਕਾ
ਬਸ ਠੀਕ ਹੈ, ਫਿਰ-ਫਿਰ ਬਾਈਕਾਂ ਬਹੁਤ ਵਧੀਆ ਤੁਹਾਡੇ ਮੋਟਰਸਾਈਕਲ ਜਿਹਨੂੰ ਆਪਾਂ ਕਹਿ ਦਿੰਨੇ ਹਾਂ, ਹਾਂਜੀ ਸਪਲੈਂਡਰ ਤੇ ਰੱਖੋ ਭਾਜੀ। ਇੱਕ ਪਲਟੀਨਾ ਰੱਖੋ ਜੋ ਪਲਟੀਨਾ ਨਾ ਐਵਰੇਜ ਕਰਨ ਲੋਕ ਖਰੀਦਦੇ ਬੜਾ ਜੀ।
ਹਾਂ ਪਲਟੀਨਾ ਹਾਂ ਪਲਟੀਨਾ ਤੇ ਵਧੀਆ ਬਾਈਕ ਹੈਗੀ ਹੈ ਏ ਇਹ ਨਾਲੇ ਭੱਜਦੀ ਵੀ ਬੜੀ ਏ
ਹਾਂਜੀ-ਹਾਂਜੀ,
ਹਾਂ ਨਹੀਂ ਪਲਟੀਨਾ ਤੇ ਹੈ ਵ
ਹਾਂਜੀ ਪਲਟੀਨਾ ਵਧੀਆ ਚੀਜ਼ ਹੈਗੀ ਹੈ ਏ ਭਾਜੀ ਇੱਕ ਟੀ ਵੀ ਐੱਸ ਦੀ ਜੇ ਉਹ ਵੀ ਬੜੀ ਵਧੀਆ ਜੇ
ਰਾਈਡਰ ਹੈ।
ਹਾਂਜੀ, ਰਾਈਡਰ ਉਦਾਂ ਟੀ ਵੀ ਐਸ ਦੀਆਂ ਹੋਰ, ਹਾਂਜੀ-ਹਾਂਜੀ-ਹਾਂਜੀ। ਤੁਸੀਂ ਐਕਟੀਵਾ ਵੀ ਰੱਖੋ, ਇਹ ਨੀ ਕਿ ਐਕਟੀਵਾ ਹਾਂਜੀ।
ਪੰਜ ਦਸ ਪੀਸ ਰੱਖ ਲਾਂਗੇ ਕੋਈ ਨੀ ਹਾਂ ਛੋਡੀ ਜੀ ਮੈਂ ਤੇ ਆਪਣੇ ਨਾਲ ਉਹ ਏਜਸੀ ਨੀ ਖੋਲਣੀ ਮਤਲਬ ਸੈਕਿੰਡ ਹੈਂਡ ਵੀ ਰੱਖਾਂਗੇ, ਨਵੀ ਵੀ ਰੱਖਾਂਗੇ।
ਹਾਂਜੀ'ਹਾਂਜੀ, ਜਿਹੜਾ ਜੋ ਕਹਿੰਦਾ ਉਹਨੂੰ
ਜਿਹਨੂੰ ਜਿਹੜੀ ਪਸੰਦ ਆਦੀ ਲੈ ਲਏ ਬਈ
ਵਧੀਆ ਤੋਂ ਵਧੀਆ ਹਰ ਇੱਕ ਚੀਜ਼ ਰੱਖਣੀ ਚਾਹੀਦੀ ਆ।
ਹਾਂ ਇਕ ਹਰ ਕੰਪਨੀ ਰੱਖੋ, ਐਕਟੀਵਾ ਵੀ ਰੱਖੋ। ਰੱਖੋ ਬਾਈਕ ਵੀ ਰੱਖੋ।
ਸਾਰਾ ਕੁਝ ਰੱਖੋ ਚੀਜ਼ ਵਧੀਆ ਹੋਵੇ, ਬਸ ਆਪਣੀ ਚੀਜ਼ ਮਾੜੀ ਨਾ ਵੇਚੀ ਆ।
ਨਾ-ਨਾ ਚੀਜ ਮਾੜੀ ਕਿਓ ਮਾੜੀ ਵੇਚਣੀ ਤੇ ਭਾਜੀ ਫੇਰ ਉਹ ਬੰਦੇ ਵੀ ਤਾਂ ਚਾਹੀਦੇ ਨੇ ਸਰਵਿਸ ਮੈਨਾਂ ਦੇ
ਸਰਵਿਸਮੈਨ ਦੇ ਬੰਦੇ ਤੁਸੀਂ ਲਾ ਲਓ ਦੋ ਤਿੰਨ ਇੱਕ ਸਰਵਿਸ ਸਰਵਿਸ ਤੇ ਲਾ ਲਓ।
ਇੱਕ ਵਾਸ਼ਿੰਗ ਆਲਾ
ਹਾਂਜੀ ਇੱਕ ਵਾਸ਼ਿੰਗ ਵਾਲਾ ਲਾ ਲੋ ਇੱਕ ਰਿਪੇਅਰਿੰਗ ਵਾਲਾ ਲਾ ਲੋ
ਹਾਂ ਸਾਰਾ
ਕੋਈ ਟੁੱਟ ਭੱਜ ਹੁੰਦੀ ਚੀਜ਼ ਦੀ ਉਹ ਰਿਪੇਅਰ ਕਰ ਤੇ ਇੱਕ ਵਾਸ਼ਿੰਗ ਤੇ ਲਾ ਦੋ ਠੀਕ ਹੈ ਜੀ ਤੇ ਪਾਣੀ ਦਾ ਪੂਰਾ ਪ੍ਰਬੰਧ ਕਰ ਦੋ ਉਹਨਾਂ ਨੂੰ
ਹੂੰ ਆਹ ਉਹਦੇ ਟੈਂਕੀਆਂ ਲਾ ਦਾਂਗੇ ਜੀ ਦੋ ਦੋ ਹਜ਼ਾਰ ਲੀਟਰ ਦੀਆਂ ਦੋ ਤਿੰਨ ਲਗਾ ਦਵਾਂਗੇ
ਹਾਂਜੀ ਹਾਂਜੀ ਹਾਂਜੀ ਬਹੁਤ ਹੈ
ਹੋਰ ਕੀ ਬਹੁਤ ਨੇ ਬਾਕੀ ਮਸ਼ੀਨਾਂ ਲਿਆਣ ਨੀ ਐ ਮਸ਼ੀਨਾਂ ਤੇ ਮੇਰੇ ਨਾਲ ਚੱਲ ਪਉਗੇ ਸ਼ੈਰ ਲੈਣ ਮਸ਼ੀਨਾਂ?
ਹਾਂਜੀ, ਮਸ਼ੀਨਾਂ ਲੈ ਆਵਾਂਗੇ ਪਾਜੀ।
ਮਸ਼ੀਨਾਂ ਘੱਟੋ ਘੱਟ ਵੀ ਅੱਠ-ਦੱਸ ਮਸ਼ੀਨ ਚਾਈਦੀਏ।
ਹਾਂਜੀ-ਹਾਂਜੀ, ਚਾਈਦੀ-ਚਾਈਦੀ।
ਜੋ ਵੀ ਦੇਖੋ ਡਰਿਲ ਮਸ਼ੀਨ ਜੇੜੀ ਹੁੰਦੀਏ, ਗ੍ਰੈਂਡਰਾਂ ਦੀ ਹੁੰਦੀਏ, ਹਵਾ ਵਾਲੀ ਹੁੰਦੀਏ। ਕਿਉਂਕਿ ਹਰ ਏਕ ਹਰ ਇੱਕ ਸਰਵਿਸ ਸਟੇਸ਼ਨ ਤੇ ਇੱਕ-ਇੱਕ ਚਾਈਦੀ ਏ, ਜਿੱਥੇ ਸਰਵਿਸ ਕਰਦਾ ਨਾ‌ ਬੰਦਾ।
ਉਹ ਨੀ ਚਾਈਦੀ ਜੀ।
ਫੇਰ ਅੱਠ-ਅੱਠ ਏਕ ਮਕੈਨਿਕ ਵੀ ਮਿਲ
ਹਾਂਜੀ-ਹਾਂਜੀ ਅੱਠ-ਦਸ ਮਕੈਨਿਕ ਤੇ ਤੁਆਨੂੰ ਪਾਜੀ ਚਾਈਦੇ, ਹਰ ਮਸ਼ੀਨ ਤੇ ਦੋ ਮਕੈਨਿਕ ਤਾਂ ਲਾਓ ਗੇਈ। ਫੇਰ ਤਾਨੂੰ ਤੁਸੀਂ ਨਵੀਂ ਐਕਟਿਵਾ ਵੇਚਣੀ ਆ, ਓਨਾ ਵਾਸਤੇ ਡੀਲਰ ਵੀ ਚਾਈਦੇ ਜੇੜੇ ਓਨਾਂ ਨੂੰ ਡੀਲ ਕਰਨ ਬਾਈਕ ਬਾਰੇ ਜੇੜੇ ਕਸਟਮਰ ਹੁੰਦੇ ਆ ਵੀ।
ਹਾ।
ਠੀਕੈ ਨਾ ਬਾਈ, ਇਸ ਤਰ੍ਹਾਂ ਹਾਨੂੰ ਪੈਲਾਂ ਹਾਨੂੰ ਅਪਨਾ ਨੂੰ ਮਤਲਬ ਪੂਰਾ ਖੋਲਣ ਲਈ ਏਨੂੰ ਪੂਰੀ ਪਲੈਨਿੰਗ ਕਰਨੀ ਪੈਣੀਏ, ਫੇਰ ਆਪ
ਹਾਂ, ਨਈ ਮੈਂ ਹੁਨ ਅਜੰਸੀ ਦੇ ਕੋਲ ਅਜੰਸੀ ਬਣਵਾਤੀਏ।
ਅੱਛਾ ਜੀ।
ਕੰਮ ਸਾਰਾ ਹੋ ਗਯਾ, ਟੈਲ ਪੱਥਰ ਲੱਗ ਗਿਆਂ, ਮਸ਼ੀਨਾਂ ਫਿੱਟ ਕਰਵਾਉਣੀਆਂ ਨੇ।
ਹਾਂਜੀ
ਤੇ ਮੇਰਾ ਗੱਡੀਆਂ ਵਾਲਾ ਮਾਲ ਆਣਾ ਏ ਮੁੰਬਈ
ਅੱਛਾ, ਮੁੰਬਈ ਆਲੇ ਸਾਈਡ
ਹਾਂ, ਓਦਰੋਂ ਆਣਾ ਤੇ ਕੋਈ ਐਸੀ ਗੱਲ ਨਈ ਐ।
ਅ ਨਈ-ਨਈ ਠੀਕੈ ਫੇਰ। ਤੇ ਜੀ ਮੁੰਬਈ ਵੱਲੋਂ ਆਣਾ, ਮਾਲ ਤੇ ਵਧੀਆ ਈ ਭੇਜਣਗੇ ਮਾੜਾ ਨੀ ਪੇਜਦੇ ਓ।
ਹਾਂ ਸੈਕਿੰਡ ਹੈਂਡ ਤੇ ਮੈਂ ਕੁਛ ਖਰੀਦਿਆ ਹੋਯਾ ਓ ਮੇਰੇ ਕੋਲ ਪੰਜ-ਦੱਸ ਗੱਡੀਆਂ ਖੜੀਆਂ ਨੇ।
ਅੱਛਾ ਜੀ।
ਹਾਂ, ਓ ਤਾਂ ਮੈਂ ਸ਼ੁਰੂ-ਸ਼ੁਰੂ‌ ਚ ਵੇਚਣੀਆਂ ਨੇ ਤਾਂ ਕਿ ਨਵੀਂ ਚਲਾਣ ਆਸਤੇ ਕੰਮ
ਅੱਛਾ।
ਜਿਨੂੰ ਨਵੀਂ ਪਸੰਦ ਨਵੀ ਲੈਜੇ।
ਅੱਛਾ ਤੇ ਪਾਜੀ, ਇੱਕ ਸਾਨੂੰ ਸੈਕਿੰਡ ਹੈਂਡ ਮੋਟਰਸਾਈਕਲ ਚਾਈਦਾ ਸੀ ਪਰਾ ਵਾਸਤੇ।
ਪਰਾ ਵਾਸਤੇ ਕੋਈ ਨੀ ਦੇ ਦਾਂਗੇ ਯਾਰ ਤੁਆਡੇ ਵੱਲ ਵੱ ਤੁਆਡੇ ਤੋ ਵੱਡੀ ਹੈਗੀ ਮੋਟਰ ਸੈਕਲ।
ਹਾਂਜੀ।
ਹਾਂ ਕੋਈ ਨੀ ਕੇੜੀ ਚਾਈਦੀ, ਪਲੈਟੀਨਾ ਹੀ ਚਾਈਦੀ ਐ?
ਹਾਂਜੀ, ਪਾਈ ਜੇੜੇ ਮਰਜੀ ਮਤਲਬ ਵਦੀਆ ਹੋਵੇ ਕੰਡੀਸ਼ਨ ਚ ਵਧੀਆ ਹੋਵੇ, ਓਨੇ ਕੰਮ-ਕੁਮ ਜਾਣਾ ਹੁੰਦਾ ਜੇ। ਤੇ ਮੈਂ ਕੇਆ ਚਲੋ ਓਨੂੰ ਦਵਾ ਦਿੰਨੇ ਆਂ ਹਾਂਜੀ।
ਕੋਈ ਨੀਂ ਦਵਾ ਦਾਂਗੇ ਯਾਰ।
ਅੱਛਾ ਜੀ।
ਮੈ ਮੇਰੇ ਕੋਲ ਮੇਰੇ ਕੋਲ ਓਨੇ ਰੇਟ ਤੇ ਮੈ ਤੁਆਨੂੰ ਓ ਜੇਈ ਦੱਸ ਰੇਆ ਗੱਡੀ ਕੇੜੀ ਏ। ਗੱਡੀ ਮੇਰੇ ਕੋਲ ਇਥੇ ਏਥੇ ਖੜੀ ਐ ਏਸ ਟੈਮ ਸਪਲੈਡਰ ਹੈਗੀਏ ਦੋ ਹਜ਼ਾਰ ਚੋਵੀ ਮਾਡਲ। ਹਾਂ, ਸਿਰਫ ਸਸਤੇ ਰੇਟ 'ਚ ਦੇਣਾ ਤਾਨੂੰ।
ਅੱਛਾ।
ਹਾਂ, ਤੁਸੀ ਮੇਰੇ ਪਰਾ ਓ ਸਿਰਫ ਤੁਆਡੇ ਆਸਤੇ ਚਾਲੀ ਹਜਾਰ ਰਪਏ ਦੀ।
ਅ ਚਾਲੀ ਜਾਰ।
ਹਾਂ, ਸਿਰਫ ਐਏ ਬੰਦਾ ਨਾ ਓ ਆਰਮੀ 'ਚ ਹੈਗਾ ਤੇ, ਖੜੀ ਸੀ ਦੋਸਤ ਸਾਲਾ ਤੋਂ ਤਾਂ ਕਰਕੇ ਓਦਾ ਰੇਟ ਕੱਟ ਏ।
ਅੱਛਾ ਜੀ, ਅੱਛਾ।
ਓ ਤੁਲ-ਮਿੱਟੀ ਪਈ ਰਹੀ ਓਤਾਂ ਕਰਕੇ ਥੋੜਾ ਜਾ ਰੰਗ ਹਲਕਾ ਜੇਆ ਓ ਧੋ-ਧਾ ਕੇ ਚਮਕ ਜਾਣੀ ਓਨੇ।
ਹਾਂਜੀ।
ਮੈ ਤੇ ਮੈ ਤੇ ਚਲ ਅਪਨੇ ਪਰਾ ਨੂੰ ਦਿਖਾਵਾਂ ਸਾਫ ਗਢੀ ਪਈਏ।
ਹਾਂਜੀ-ਹਾਂਜੀ।
ਪੰਜ ਜਾਰ ਚਲੀ ਹੋਈ ਏ ਬਸ।
ਹਾਂਜੀ-ਹਾਂਜੀ ਓ ਤੇ ਮੈ ਚਲੋ ਓਨੂੰ ਮੈ ਅਪਨੇ ਪਰਾ ਨੂੰ ਪੁੱਛ ਲਾਗਾਂ ਜੇ ਓ ਕੈਂਦਾ ਵਾ ਤੇ ਆਪਾ ਫਿਰ ਮਿਲ ਪਾਗੇ।
ਅਗਰ ਐ, ਮੈ ਫੇਰ ਕਰਦਾ ਤੁਆਨੁ ਦੁਬਾਰਾ।
ਚਲੋ ਠੀਕੈ ਪਾਜੀ, ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ।